ਸਤਿ ਸ਼੍ਰੀ ਅਕਾਲ, ਭੈਣ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਹੋ ਜੀ?
ਹਾਂਜੀ ਤੁਸੀਂ ਸੁਣਾਓ ਘਰ ਸਭ ਠੀਕ?
ਹਾਂਜੀ- ਹਾਂਜੀ ਸਭ ਵਧੀਆ, ਔਰ ਤੁਹਾਡੇ ਘਰ ਸਭ ਠੀਕ ਨੇ?
ਸਭ ਵਧੀਆ ਜੀ- ਸਭ ਵਧੀਆ ਹੋਰ ਕੀ ਕਰਦੇ ਸੀ?
ਕੁਛ ਨਹੀਂ ਬਸ, ਕਿੱਥੇ ਸੀ ਅੱਜ ਸਵੇਰ ਦੇ ਤੁਸੀਂ?
ਉਹ ਨਾ ਬਸ ਥੋੜਾ ਕੰਮ ਸੀ ਬੈਂਕ ਦਾ ਤੇ ਮੈਂ ਥੋੜਾ ਲੱਗਿਆ ਸੀ। ਅਹ ਤੇ ਮੈਂ ਤੁਹਾਡਾ ਫੋਨ ਦੇਖਿਆ ਸੀ ਮੈਂ ਸੋਚਿਆ ਬਾਅਦ ਚ ਕਰਾਂਗਾ ਬਸ ਬਾਅਦ ਚ ਦਿਮਾਗ ਚੋ ਹੀ ਉਤਰ ਗਿਆ।
ਅੱਛਾ- ਅੱਛਾ ਉਹ ਨਾ ਐਕਚੁਲੀ ਮੈਂ ਸਵੇਰੇ ਫੋਨ ਕੀਤਾ ਸੀ ਅੱਜ ਅਸੀਂ ਨਾ ਮਤਲਬ ਕਿ, ਅ ਗੱਡੀ ਲੈਂਣ ਦੀ ਸੋਚ ਰਹੀ ਸੀ। ਟੂ ਵੀਲਰ।
ਅੱਛਾ ਜੀ।
ਹਾਂਜੀ- ਹਾਂਜੀ ਓ ਸਵੇਰੇ ਤਾਂ ਹੀ ਤੁਹਾਨੂੰ ਫੋਨ ਕਰ ਰਹੀ ਸੀ, ਅਤੇ ਮੈਂ ਸੀ ਕਿਹਾ ਚਲੋ ਅਸੀਂ ਪੁੱਛ ਲੈਂਦੇ ਹਾਂ, ਥੋੜੀ ਜਿਹੀ ਰਾਹ ਮਿਲ ਜਾਂਦੀ ਹੈ ਨਾ ਪੁੱਛ ਕੇ, ਬੀ ਕੇੜੀ ਲਈ ਏ ਅਸੀ ਮਤਲਬ ਤੋਆਡੇ ਕੋਲ ਕੇੜੀ ਐ, ਤੇ ਤੁਸੀ ਕੇੜੀ ਸਾਨੂੰ ਦੱਸੁਗੇ ਕਿਹੜੀ ਲਈਏ ਕਿ ਜਿਹੜੀ ਹੁਣ ਚੱਲਦੀ ਹੋਏ ਅੱਜ ਕੱਲ
ਦੇਖੋ ਜੀ ਤੁਸੀਂ ਕੀ ਸੋਚਦੇ ਹੋ ਤੁਸੀਂ, ਕੀ ਸਕੂਟਰੀ ਲੈਣੀ ਹੈ ਕਿ ਬਾਈਕ ਲੈਣੀ ਹੈ।
ਅਸੀਂ ਨਾ ਇਹ ਸੋਚ ਰਹੇ ਹਾਂ ਵੀ ਸਹੀ ਕਿਹੜੀ ਲੱਗੀ, ਸਾਨੂੰ ਪਹਿਲਾਂ ਉਹ ਦੱਸੋ
ਦੇਖੋ ਜੀ ਬਾਈਕ ਜਿਹੜੀ ਹੈ ਨਾ, ਉਹ ਸਿਰਫ ਮੁੰਡੇ ਚਲਾਉਂਦੇ ਚੰਗੇ ਲੱਗਦੇ ਨੇ ਬਸ ਕੁੜੀਆਂ ਵੀ ਚਲਾ ਸਕਦੀਆਂ ਨੇ ਪਰ ਨਾ ਇੰਨਾ ਤੁਸੀਂ ਦੇਖਦੇ ਨਹੀਂ ਕੁੜੀਆਂ ਨੂੰ ਚਲਾਉਂਦੇ ਹੋਏ ਬਾਈਕ ਵਗੈਰਾ
ਨਹੀਂ- ਨਹੀਂ, ਹਾਂਜੀ- ਹਾਂਜੀ
ਤੇ ਜਿਵੇਂ ਤੁਸੀਂ ਐਕਟੀਵਾ ਲੋਗੇ ਉਹ ਸਾਰੇ ਚਲਾ ਸਕਦੇ ਨੇ
ਹੂੰ
ਤੇ ਐਕਟਿਵਾ ਚਲਾਉਣੀ ਸੌਖੀ ਵੀ ਉਹਦੇ 'ਚ ਗੇਰ ਨਹੀਂ ਹੁੰਦੇ ਬਸ ਤੁਸੀਂ ਐਕਸਲੇਟਰ ਕਰਨਾ ਤੇ ਐਕਟਿਵਾ ਆਪਣੇ ਆਪ ਚੱਲੇਗੀ, ਅਤੇ ਬਾਈਕ ਦਾ ਇਹ ਹੁੰਦਾ ਕਿ, ਤੁਹਾਨੂੰ ਗੀਅਰ ਚੇਂਜ ਕਰਨੇ ਪੈਣਗੇ।
ਅੱਛਾ ਜੀ
ਹਾਂਜੀ, ਤੇ ਵੈਸੇ ਤੁਹਾਡਾ ਬਜਟ ਕਿੰਨੇ ਦਾ ਜੀ
ਅਸੀਂ ਹਾਂ, ਅਸੀਂ ਤਾਂ ਆਪਾਂ ਕਿਸ਼ਤਾਂ 'ਤੇ ਹੀ ਲਵਾਂਗੇ ਕਿਉਂਕਿ ਦੇਖੋ ਇੱਕੋ ਦਮ ਇੰਨੀ ਸਾਰੀ ਪੇਮੈਂਟ ਦੇਣੀ ਬਹੁਤ ਔਖੀ ਹੈ, ਮੈਂ ਸੁਣਿਆ ਕੀ ਪਤਾ ਨਹੀਂ ਅੱਸੀ, ਪਤਾ ਨਹੀਂ ਨੱਬੇ ਹਜ਼ਾਰ ਦੀ ਹੈਗੀ ਹੈ ਐਕਟੀਵਾ
ਹਾਂਜੀ! ਹਾਂਜੀ! ਇੰਨੀ ਦੀ ਤਾਂ ਆਏਗੀ ਦੇਖੋ, ਤੁਸੀਂ ਵੈਸੇ ਤਾਂ ਐਕਟੀਵਾ ਲੇ ਕੀ ਹੀ ਫਾਇਦਾ ਹੈ, ਸਕੂਟਰੀ ਮਤਲਬ ਅਹ ਸਕੂਟਰੀ ਵੀ। ਬਥੇਰੀ ਤਰ੍ਹਾਂ ਦੀ ਆੰਦੀ ਜਿਵੇਂ ਐਕਟੀਵਾ ਹੋ ਗਈ, ਜੂਪੀਟਰ ਹੋ ਗਈ ਇਲੈਕਟ੍ਰਿਕ ਆਦੀਂ ਅਜ- ਕੱਲ ਤੇ ਬੜੀ ਚੱਲੀ ਹੋਈ ਇਲੈਕਟ੍ਰਿਕ ਹੋਗੀ ਵੈਸੇ ਇ ਇਲੈਕਟ੍ਰਿਕ ਦਾ ਤੁਹਾਨੂੰ ਫਾਇਦਾ ਕੋਈ ਨਹੀਂ ਹੈ, ਕਿਉਂਕਿ ਨਾ ਮੈਂ ਚਲਾਈ ਹੋਈ ਹੈ, ਇਲੈਕਟ੍ਰਿਕ ਉਹ ਬੜੀ ਹਲਕੀ ਹੈ ਤੇ ਉਹ ਫਿਰ ਤੁਹਾਨੂੰ ਚਾਰਜ ਕਰਨੀ ਪਏਗੀ ਰੋਜ਼ ਤੇ ਨਾ ਉਹਦਾ ਅਲੱਗ ਚਾਰਜਿੰਗ ਵਾਲਾ ਸਿਸਟਮ ਹੁੰਦਾ ਉਹ ਪਹਿਲੇ ਘਰ ਨਾ ਆ ਕੇ ਇੱਕ ਜਿਹੜੀ ਹੁੰਦੀ ਨਾ ਅਰਥ ਅਰਥੀਗ ਆਲੀ ਵਾਇਰ ਉਹ ਪਹਿਲੇ ਉਹ ਪਹਿਲੇ ਪਾਣਗੇ ਉਸ ਤੋਂ ਬਾਅਦ ਨਵਾਂ ਕਨੈਕਸ਼ਨ ਹੁੰਦਾ ਸਾਰਾ ਕੁਛ ਉਹ ਸਿੰਪਲ ਸਾਡੇ ਪਲੱਗ 'ਚ ਨੀ ਲੱਗ ਸਕਦੀ ਚਾਰਜਿੰਗ
ਅੱਛਾ! ਅੱਛਾ! ਅੱਛਾ! ਉਹਨਾਂ ਦਾ ਚਾਰਜਿੰਗ ਪੁਆਇੰਟ ਅਲੱਗ ਹੁੰਦਾ ਹੈ
ਹਾਂਜੀ
ਅਸੀਂ ਤਾਂ ਇਹੀ ਸੋਚ ਰਹੇ ਸੀ ਵੀ ਅਸੀਂ ਚਾਰਜਿੰਗ ਵਾਲੀ ਲੈ ਲਾਂਗੇ, ਚਲੋ ਬਿਜਲੀ ਦਾ ਤਾਂ ਇਹ ਆ ਚਲੋ ਥੋੜੀ ਜਿਹੀ ਬਿਜਲੀ ਫੂਕੇਗੀ ਹੋਰ ਤੇ ਕੁਛ ਨੀ ਹੈ ਤੇ ਤਾਂ ਕਰਕੇ ਅਸੀਂ ਤੇ ਉਹੀ ਸੋਚ ਰਹੀ ਸੀ, ਕਿਉਂਕਿ ਪੈਟਰੋਲ ਦੇਖੋ ਕਿੰਨਾ ਮਹਿੰਗਾ ਹੋ ਗਿਆ ਹੈ, ਤੇ ਅੱਜ- ਕੱਲ ਹੁਣ ਸੁਣਨ ਵਿੱਚ ਇਹ ਆ ਰਿਹਾ ਹੈ ਕਿ ਪਾਣੀ ਪਤਾ ਨਹੀਂ ਉਹ ਕਿਹੋ ਜਿਹਾ ਪੈਟਰੋਲ ਆ ਗਿਆ ਹੈ, ਕਿ ਸਾਡੇ ਉਹ ਕੀ ਨਾਮ ਉਹਦਾ ਸਲੈਂਸਰ ਵਗੈਰਾ ਸਾਰਾ ਕੁਛ ਖ਼ਰਾਬ ਕਰ ਦੇਣਗੇ ਉਹ
ਹਾਂਜੀ! ਹਾਂਜੀ! ਇਹ ਪੈਟਰੋਲ ਤਾਂ ਆਇਆ ਪਿਆ ਜੀ ਪਰ ਹੁਣ ਨਾ ਜਿਹੜੀ ਕੰਪਨੀਆਂ ਨੇ ਉਹ ਉਹਦੇ ਮੁਤਾਬਕ ਹੀ ਬਣਾ ਰਹੇ ਨੇ ਆਪਣੇ ਇੰਜਨ ਵਗੈਰਾ ਤੇ ਹੁਣ ਤੁਸੀਂ ਨਵਾਂ ਲਓਗੇ ਸਾਰਾ ਕੁਛ ਤੇ ਉਹ ਈ ਟਵੰਟੀ ਨਾਲ ਹੀ ਚੱਲੇਗੀ ਤੇ ਵੈਸੇ ਕੰਪਨੀਆਂ ਕਰਦੇ ਪਏ ਨੇ ਸਾਰਾ ਕੁਛ ਅਹ ਕਿ ਮਤਲਬ ਠੀਕ ਚੱਲੇ ਕੁਛ ਖ਼ਰਾਬੀ ਨਾ ਆਏ ਤੇ ਅ ਜਿਵੇਂ ਤੁਸੀਂ ਕਹਿ ਰਹੇ ਹੋ, ਤੁਹਾਨੂੰ ਐਕਟਿਵਾ ਲੈ ਕੇ ਹੀ ਫਾਇਦਾ ਹੋਏਗਾ, ਕਿਉਂਕਿ ਨਾ ਦੇਖੋ ਐਕਟਿਵਾ ਦਾ ਨਾਮ ਵੀ ਹੈ ਤੇ ਐਕਟਿਵਾ 'ਚ ਨਵੇਂ ਫੀਚਰ ਵੀ ਆਏ ਨੇ ਅੱਜ- ਕੱਲ੍ਹ ਹੁਣ ਦੇਖੋ। ਐਕਟਿਵ ਵਾਲੀ ਜਿਹੜੀ ਸਕਰੀਨ ਹੁੰਦੀ ਹੈ ਨਾ, ਉਹ ਪੂਰੀ ਡਿਜੀਟਲ ਹੋ ਗਈ ਹੈ, ਉਹਦੇ ਨਾਲ ਤੁਸੀ ਬਲੂਟੂਥ ਕਨੈਕਟ ਕਰ ਸਕਦੇ ਹੋ ਜਿਵੇ ਤੁਸੀ ਕਿਤੇ ਜਾਣਾ ਹ ਤੇ, ਤੁਸੀ ਆਪਣਾ ਗੂਗਲ ਮੈਪ- ਕਨੈਟ ਕਰ ਸਕਦੇ ਹੋ ਉਹਦੇ ਨਾਲ, ਤੇ ਜਿਹੜੀ ਜੂਪੀਟਰ ਹੈ ਨਾ ਉਹ ਉਹਦਾ ਇਨਾ ਨਾਂ ਨਹੀ ਹੈਗਾ, ਅਤੇ ਉਹਦੇ 'ਚ ਇਨੇ ਫੀਚਰ ਵੀ ਨਹੀ ਹੈਗੇ
ਇਹ ਸਭ ਕਿਹੜੇ ਵਾਲੇੇ, ਐਕਟਿਵ ਦੀ ਗੱਲ ਕਰ ਰਹੇ ਹੋ, ਮਤਲਬ ਆਪਾ ਗੂਗਲ ਵਗੈਰਾ, ਕਰ ਸਕਦੇ ਹਾਂ
ਇਹ ਐਕਟੀਵਾ।
ਅਛਾ, ਜਿਹੜੀ ਪੈਟਰੋਲ ਨਾਲ, ਚਲਦੀ ਹੈ। ਐਕਟਿਵਾ
ਹਾਂਜੀ ਪੈਟਰੋਲ ਨਾਲ
ਗੂਗਲ ਨਾਲ ਕਿਵੇਂ ਲਿੰਕ ਹੋ ਜਾਏਗੀ ਐਕਟਿਵਾ, ਇਹ ਤੇ ਮੈ ਪਹਿਲੀ ਵਾਰ ਸੁਣ ਰਹੀ ਹਾਂ
ਜਿਵੇ ਸਾਡਾ ਮੋਬਾਇਲ ਲਿਕ ਹੋ ਜਾਦਾ ਨਾ, ਜਿਵੇ ਸਾਨੂੰ ਸਾਡੇ ਕੋਲ ਉਹ ਹੁੰਦੇ ਨੇ ਅਹ ਆਪਣੇ ਜਿਹੜੇ ਕੰਨ ਚ, ਲਾਦੇ ਲੀਡਾ
ਹਾਂਜੀ- ਹਾਂਜੀ
ਉਹ- ਉਹ ਜਿਵੇ ਉਹ ਕਨੈਕਟ ਹੁੰਦੀ, ਉਹਵੇ ਵੀ ਕਨੈਕਟ ਹੋ ਜਾਏਗੀ ਸਾਡੇ ਮੋਬਾਇਲ ਨਾਲ, ਕਨੈਕਟ ਹੋ ਜਾਏਗੀ ਉਹ ਤੇ ਜਿਹੜਾ ਸਾਨੂੰ ਜਿਵੇ, ਸਾਨੂੰ ਕੋਈ ਮੋਬਾਇਲ ਫੋਨ ਕਰਦਾ, ਤੇ ਉਹ ਸਕਰੀਨ 'ਚ ਦੱਸੇਗਾ ਕਿ ਸਾਨੂੰ ਕੋਈ ਫੋਨ ਕਰਦਾ ਪਿਆ ਤੇ, ਅਸੀ ਚਕ ਨਹੀ ਸਕਦੇ ਉਹਦੇ ਤੋਂ ਬਸ ਸਾਨੂੰ ਪਤਾ ਲਗ ਜਾਏਗਾ ਕਿ, ਕੋਈ ਬੰਦਾ ਸਾਨੂੰ ਫੋਨ ਕਰਦਾ ਪਿਆ
ਇਹ ਜਿਹੜੀ ਐਕਟੀਿਵਾ ਹੁਦੀ ਆ, ਉਹਦੇ 'ਤੇ ਫਿਚਰ ਆਇਆ ਨਵਾ
ਹਾਂਜੀ- ਹਾਂਜੀ
ਤੇ ਇਹ ਪਹਿਲੌ ਹੁਣ ਤੱਕ ਤੇ, ਦੇਖੋ ਸਿਕਸ ਜੀ ਚਲ ਰਿਹਾ ਸੀ। ਇਹ ਸੈਵਨ ਜੀ ਹੈਗਾ
ਮੈ ਜੀ ਕੰਪਨੀ ਨੇ ਨਾਮ ਨਹੀ ਲਿਤਾ, ਸੈਵਨ ਜੀਬਸ ਕੰਪਨੀ ਨੇ ਨਵੀ ਏਕਟਿਵਾ ਕੱਢੀ ਲਈ ਐ
ਅੱਛਾ, ਤੇ ਐ ਕਿਨੇ ਤਕ ਦੀ ਹੋਏਗੀ ਐਕਟੀਿਵ ਆ?
ਐ ਜੀ, ਲਖ ਤੱਕ ਪੈ ਹੀ ਜਾਏਗੀ
ਉਹ ਤੇ ਦਿਨ ਲਖ ਤਕ, ਤੇ ਫੇਰ ਬਹੁਤ ਖੈਰ, ਇਸ ਤੋਂ ਵਧੀਆ ਆਪਾ ਦੂਜੀ ਲੈ ਲਵਾਗੇ, ਫੇਰ ਜਿਦੇ ਕੋਲ ਐ ਐਵੀ ਪ ਪੈਟਰੋਲ ਵੀ ਤਾਂ ਫੂਕੇਗੀ ਨਾ, ਐਵੇ ਤੇ ਹੈ। ਨੀ ਕਿ, ਪੈਟਰੋਲ ਨੀ ਲਗੇਗਾ ਇਹਦਾ
ਹਾਂਜੀ, ਦੇਖੋ ਜੀ ਪੈਟਰੋਲ ਇਨਾ ਨਹੀ ਲਗੇਗਾ ਕਿਉਕਿ, ਇਹਦੀ ਹੋ ਵੀ ਹੁੰਦੀ ਹੈ ਮਾਈਲੇਜ ਵੀ, ਜਿਆਦਾ ਹੁੰਦੀ ਹੈ। ਜਿਵੇ ਸੱਠ ਕਿਲੋਮੀਟਰ ਹੁੰਦੀ ਹੈ, ਇਕ ਲੀਟਰ ਦੀ ਮਤਲਬ ਕਿ, ਇਕ ਲੀਟਰ 'ਚ ਤੁਹਾਡੀੇ ਸਠ ਕਿਲੋਮੀਟਰ, ਚੱਲ ਜਾਏਗੀ ਵੈਸੇ ਕੰਪਨੀ ਕਹਿੰਦੀ, ਸਾਠ ਕਿਲੋਮੀਟਰ ਚਲਦੀ ਪੰਜਾਹ ਤੱਕ ਏ ਤੇ ਐਕਟਿਵਾ ਦੀ ਟੈਕੀ ਹੁੰਦੀ ਏ, ਫਾਈਵ ਪੁਆਇੰਟ ਥ੍ਰੀ ਲੀਟਰ ਦੀ
ਅੱਛਾ-ਅੱਛਾ
ਸਾਢੇ ਪੰਜ ਲੀਟਰ ਦੀ ਹੁੰਦੀ ਟੈਕੀ, ਤੇ ਤੁਸੀ ਲਾ ਕੇ ਚਲੋ ਸੌ ਦਾ ਪੱ ਪਟਰੋਲ ਹੈ ਸਾਢੇ ਪੰਜ ਸੌ ਟੰਕੀ ਫੁੱਲ ਹੋ ਗਈ ਤੁਹਾਡੀ, ਤੇ ਤੁਹਾਡਾ ਤਿੰਨ ਸੌ ਉਹ ਕੀ ਕਰੇਗੀ ਟੈਕੀ ਫੁੱਲ 'ਚ
ਅੱਛਾ।
ਹਾਂਜੀ, ਤੇ ਅ ਜੇ ਤੁਸੀ ਮੇਰੀ ਮੰਨੋ ਤਾਂ ਤੁਸੀ ਇਲੈਕਟ੍ਰਿਕ ਨਾ ਲਓ ਕਿਉਕਿ, ਇਲੈਕਟ੍ਰਿਕ 'ਚ ਤੁਹਾਨੂੰ ਫਾਇਦਾ ਕੋਈ ਨੀ ਉਹ ਨਾ ਅਹ, ਗਰਮ ਬੜੀ ਛੇਤੀ ਹੁੰਦੀ ਏ ਤੇ, ਨਾਲ ਦੀ ਨਾਲ ਜਿਹੜੀ ਉਹਦੇ 'ਚ ਇਹ ਸਿਸਟਮ ਏ ਉ ਉਹ ਜੇ ਮੋਬਾਇਲ ਦਾ, ਪਾਸਵਰਡ ਹੁੰਦਾ ਨਾ ਉਹ ਪਾਸਵਰਡ ਨਾਲ ਹੀ, ਖੁੱਲਦੀ ਹੈ ਸਿਰਫ ਹੁਣ ਦੇਖੋ, ਕਦੇ ਅਹ ਕੋਈ ਗਲਤ ਲਗਿਆ ਪਾਸਵਰਡ ਉਹ ਨਾ ਖੁਲੀ
ਅੱਛਾ
ਕਦੇ-ਕਦੇ ਤਾਂ ਲੋਕ ਹੀ ਹੋ ਜਾਦੀ ਏ, ਤੇ ਤੁਸੀ ਉਹਦੀ ਸਰਵਿਸ ਵੀ ਨਹੀ ਕਰ ਸਕਦੇ ਤੇ ਨਾਲ ਦੀ ਨਾਲ ਕਦੇ ਉਹ ਲੋਕ ਹੋ ਜੇ- ਤੇ ਤੁਹਾਨੂੰ ਉਹਦੇ ਸਟੇ ਉਥੇ ਹੀ ਜਾਣਾ ਪਏਗਾ ਏਜੰਸੀ।
ਹਾਂਜੀ ਹੋਇਆ ਸੀ ਪਿਛੇ ਦੀ ਪਿਛੇ ਕੋ ਗੱਲ ਹੋਈ ਸੀ। ਅਸੀ ਨਾ ਮੈ ਨਾ ਘਰ- ਚਾੜੂ ਲਾ ਰਹੀ ਸੀ ਅਤੇ ਇੱਕਦਮ ਨਾ ਮੈਨੂੰ ਠਾਂ ਵੱਜਣ ਦੀ ਆਵਾਜ਼ ਆਈ। ਮੈਂ ਬਾਹਰ ਆ ਕੇ ਦੇਖਿਆ। ਇੱਕ ਨਾ ਬੱਚੇ ਬਜ਼ੁਰਗ ਜੇ ਸੀਗੇ ਆ ਉਹ ਕੋਲ ਇਹਦੇ ਨਾਲ ਇੱਕ ਬੱਚੇ ਬਾ ਵੀ ਸੀ। ਉਹ ਇਲੈਕਟ੍ਰਿਕ ਹੀ ਸੀ ਉਹਨਾਂ ਕੋਲ ਐਕਟਿਵ ਉਹ ਡਿੱਗ ਗਈ। ਥੱਲੇ ਡਿੱਗ ਗਏ ਦੋਨੋਂ ਤੇ ਜਦ ਅਸੀਂ ਚੱਕਿਆ ਤੇ ਉਹ ਪਤਾ ਡੂੰ- ਡੂੰ- ਡੂੰ -ਡੂੰ ਵਾਜ਼ ਹੀ ਦੇਣ ਲੱਗ ਗਯਾ। ਵੀ ਹੋਤੇ। ਫੇਰ ਉੱਥੇ ਨਾ ਸਕਰੀਨ ਜਿ ਲੱਗੀ ਹੋਈ ਸੀ ਤੇ ਮੈਂ ਉੱਥੇ ਕੋਈ ਬਟਨ- ਬੁਟਨ ਦੱਬੇ ਸੀ। ਉਹ ਕਹਿੰਦੇ ਨਾਨਾ ਜੀ ਹਜੇ ਕੁਛ ਨਾ ਦੱਬੋ ਆਪਣੇ ਆਪ ਹੀ ਚੱਲਣੀ ਸ਼ੁਰੂ ਹੋ ਜਾਏਗੀ। ਉਹਨੂੰ ਦੇਖ ਕੇ ਡਰ ਵੀ ਲੱਗਿਆ ਫਿਰਰ ਇੱਕ ਇਹ ਚੀਜ਼ ਸੀ ਵੀ ਚਲੋ ਪੈਟਰੋਲ ਤੇ ਲੱਗ ਨ ਨਹੀਂ ਰਿਹਾ ਸਿਰਫ ਇਲੈਕ ਐੈਕਟ੍ਰੀਸਿਟੀ ਤਾਂ ਲੱਗ ਰਹੀ ਹੈ ਬਿਜਲੀ ਤਾਂ ਲੱਗ ਰਹੀ ਹੈ ਵੀ ਚਲੋ ਉਦੇ ਕਰਕੇ ਲੈ ਲਵਾਂਗੇ। ਉਹਦੇ ਨਾਲ ਤੇ ਬਟਨ ਨਾਲ ਲੋਕ ਵੀ ਖੁੱਲਦਾ, ਉਹ ਤੇ ਅੰਕਲ ਇੱਕ ਬਾਰੇ ਮਤਲਬ ਲੋ ਕੇ ਲਾ ਕੇ ਭੁੱਲ ਗਏ ਸੀ।
ਹਾਂਜੀ। ਨਹੀਂ ਜੀ, ਤੁਸੀਂ ਇਹ ਦੇਖੋ ਜਿਹੜੀ ਇਲੈਕਟ੍ਰਿਕ ਹੁੰਦੀ ਉਹਦੇ ਚ' ਨਾ ਰਿਵਰਸ ਗੀਅਰ ਵੀ ਹੁੰਦਾ ਜਿਵੇਂ ਕਾਰ। ਹਨਾ। ਉਹ ਵੀ ਰਿਵਰਸ ਵੀ ਹੁੰਦਾ। ਕਦੇ- ਕਦੇ ਕੋਈ ਬੰਦਾ ਲਾ ਕੇ ਰਿਵਰਸ ਭੁੱਲ ਜਾੇ, ਤੇ ਉਹਨੇ ਇੱਕਦਮ ਐਕਸ ਸਿਲੈਕਟ ਕਰ ਦਿੱਤਾ, ਉਹ ਪਿੱਛੇ ਜਾਏ ਇਕਦਮ।
ਹੂ
ਮੈਂ ਬਥੇਰੇ ਦੇਖੇ ਨੇ ਕੇਸ ਐਵੇਂ ਹੁੰਦਾ, ਬਹੁਤ ਵਾਰੀ ਹੁੰਦਾ।
ਛਾ ਤਾਂ ਰਿਸਕੀ ਹੈ, ਇਸ ਤੋਂ ਵਧੀਆ ਤਾਂ ਫਿਰ ਐਕਟੀਿਵਾਈ ਠੀਕ ਹੈ ਆਪਣੀ ਪੈਟਰੋਲ ਵਾਲੀ। ਵੀ ਚਲੋ ਇੱਕੋ ਵਾਰ ਆਪਣਾ ਓਨ ਕੀਤਾ।
ਹੂ ਦੇਖੋ ਜੀ, ਕਿਉਂਕਿ ਇਹ ਵੀ ਹੁੰਦਾ ਨਾ ਕਦੇ- ਕਦੇ ਜਿਵੇਂ ਸਾਡਾ ਮੋਬਾਇਲ ਅਪਡੇਟ ਮੰਗਦਾ ਹੈ।
ਹੂ
ਉਵੇਂ ਇਲੈਕਟ੍ਰਿਕ ਇਲੈਕਟ੍ਰਿਕ ਸਕੂਟਰੀ ਵੀ ਅਪਡੇਟ ਮੰਗਦੀ ਹੈ। ਅਤੇ ਉਹ- ਉਹ ਫਿਰ ਚੱਲਦੀ ਨਹੀਂ ਉਸ ਟਾਈਮ।
ਅੱਛਾ ਤੇ ਮੈਨੂੰ
ਉਹ ਸਾਨੂੰ ਲੈ ਕੇ ਜਾਣੀ ਪੈਂਦੀ ਹੈ ਉੱਥੇ ਉਹਨਾਂ ਦੀ ਏਜੰਸੀ। ਉਸੇ ਕੁਨੈਕਟ ਕਰਦੇ ਨੇ ਆਪਣੇ ਟੈਬਲੇਟ ਨਾਲ, ਉਹਨੂੰ ਅਪਡੇਟ ਕਰਦੇ ਨੇ ਫਿਰ ਜਾ ਕੇ ਚੱਲਦੀ ਹੈ ਉਹ।
ਅੱਛਾ ਜੀ। ਤੇ ਜੇ ਆਪਾਂ ਐਕਟੀਿਵਾ ਸੈਕਿੰਡ ਹੈਂਡ ਲਈਏ ਤਾਂ ਫਾਇਦਾ ਹੈ।
ਦੇਖੋ ਜੀ, ਸੈਕਿੰਡ ਹੈਂਡ ਤਾਂ ਤੁਹਾਨੂੰ ਪਤਾ ਨ ਨਾ ਦੂਜੇ ਬੰਦੇ ਨੇ ਕਿਵੇਂ ਚਲਾਈ ਹੈ, ਕਿਵੇਂ ਨਹੀਂ ਚਲਾਈ। ਕਿਉਂਕਿ ਜਿ ਜਿਹਨ੍ਹਾਂ ਨੇ ਵੇਚਣੀ ਹੁੰਦੀ ਹੈ ਉਹ ਚਮਕਾ ਕੇ ਹੀ ਰੱਖਦੇ ਨੇ।
ਹੂ
ਅਤੇ ਬਾਕੀ ਤੁਹਾਨੂੰ ਇੰਜਣ ਦਾ ਕੁਛ ਪਤਾ ਹੀ ਨਹੀਂ, ਉਹਨੇ ਕਿਵੇਂ ਚਲਾਈ ਹੈ। ਹੁਣ ਦੇਖੋ ਤੁਸੀਂ ਤਹੀ- ਚਾਲੀ ਹਜ਼ਾਰ ਤੱਕ ਤੁਹਾਨੂੰ ਸੈਕਿੰਡ ਹੈਂਡ ਮਿਲ ਜਾਏਗੀ। ਤੁਸੀ ਥੋੜੇ ਹੋਰ ਪੈਸੇ ਪਾ ਕੇ ਨੀਂ ਲੈ ਲਓ। ਉਹ ਜਿਹੜੀ ਸੈਕਿੰਡ ਹੈਂਡ ਲੈਣੀ ਆ ਤੁਸੀਂ ਅਂ ਤੁਹਾਨੂੰ ਕੈਸ਼ ਦੇਣਾ ਪਏਗਾ ਪੂਰਾ। ਜਿਹੜੀ ਨਵੀਂ ਲੈਣੀ ਤੁਸੀਂ ਕਿਸ਼ਤਾਂ ਤੇ ਲੈਣੀ ਹੈ। ਉਹ ਆਰਾਮ ਨਾਲ ਦਿੰਦੇ ਰਹੋ ਕਿਸ਼ਤਾਂ। ਤੇ ਨਵੀਂ ਦੀ ਨਵੀ ਤੁਹਾਡੀ।
ਤੁਹਾਡੀ ਗੱਲ ਠੀਕ ਹੈ।
ਹਾਂਜੀ।
ਅੱਛਾ, ਔਰ ਕੀ ਨਾਮ ਹੈ ਉਦਾ? ਤੇ ਤੁਸੀਂ ਕਿਹੜੀ ਹਾਂਜੀ।
ਜੇ ਤੁਸੀਂ ਲੋਗਾਏ ਨਾ ਐਕਟਿਵਾ ਤੁਸੀਂ ਨਾ ਹਰ ਛੇ-ਛੇ ਮਿਹਨੇ ਬਾਅਦ ਸਰਵਿਸ ਜ਼ਰੂਰ ਕਰਾਣਾ ਉਹਦੀ। ਵਧੀਆ ਜੇ ਤੁਸੀਂ ਸਰਵਿਸ ਕਰਓਗੇ ਨਾ ਉਹ ਤੇਲ ਕੱਟ ਪੀਏਗੀ ਅਤੇ ਤੁਹਾਨੂੰ ਜ਼ਿਆਦਾ ਮਾਈਲੇਜ ਵੀ ਦੇਅਗਈ।
ਅੱਛਾ -ਅੱਛਾ ਤੁਸੀਂ ਇੱਥੋਂ ਕਟਵਾਈ ਸੀ ਜਿਹੜੇ ਇੱਥੇ ਬਾਹਰ ਜਾ ਕੇ ਮੇਨ ਰੋਡ ਤੇ ਹੈਗੀ ਆ ਜਿਹੜੀ ਏਜੰਸੀ?
ਹਾਂਜੀ- ਹਾਂਜੀ ਉਹੀ ਏਜੰਸੀ ਤੋਂ।
ਅੱਛਾ- ਅੱਛਾ -।
ਮੈਂ ਤੇ ਦੀਵਾਲੀ ਤੇ ਕਢਾਈ ਸੀ ਕਿਉਂਕਿ ਨਾ ਦੀਵਾਲੀ ਤੇ ਡਿਸਕਾਊਂਟ ਵੀ ਬੜਾ ਚੱਲਦਾ ਤੇ ਨਾਲ ਦੀ ਨਾਲ ਕੋਈ ਗਿਫਟ ਵੀ ਦੇ ਦਿੰਦੇ ਨੇ ਨਾਲ
ਅੱਛਾ ਜੀ ਅਸੀਂ ਤਾਂ ਦੀਵਾਲੀ ਤੇ ਔਵਨ ਲੈਕੇ ਆਏ ਸੀੇ, ਸਾਨੂੰ ਤਾਂ ਕੋਈ ਗਿਫ਼ਟ ਨਹੀ ਮਿਲਿਆ।
ਨਹੀਂ ਐਕਟਿਵਾ ਨਾਲ ਸਾਨੂੰ ਦਿੱਤਾ ਸੀ ਗਿਫਟ, ਸਾਨੂੰ ਮਿਲਿਆ ਸੀ ਡਿਨਰ ਸੈਟ।
ਅੱਛਾ।
ਹਾਂਜੀ।
ਅਸੀ ਤੇ ਔਵਨ ਲੈ ਕੇ ਆਏ ਸੀ ਸਾਨੂੰ ਕੁਝ ਨਹੀਂ ਮਿਲਿਆ ਫਿਰ ਅਸੀ ਏਹੀ ਸੋਚ ਰਹੇ ਸੀ ਵੀ ਚਲੋ ਹੁਣ ਐਕਟਿਵਾ ਅਸੀਂ ਕਡਾਵਾਂਗੇ ਤੇ ਐਕਟਿਵਾ ਫੇਰ ਦੇਖ ਫਿਰ ਮੈਂ ਇਹ ਸੋਚ ਰਹੀ ਸੀ ਵੀ ਪਤਾ ਨਹੀ ਕਿ ਵੀ ਮੈਂ ਚਲੋ ਰਾਹ ਲੈਨੀ ਕੇਹੜੀ ਐਕ ਟਿਵਾ ਸਹੀ ਰਹੇਗੀ ਅਹ ਜਿਹੜੀ ਬੈਟ ਰੀ ਨਾਲ ਚਲਦੀ ਹੈ ਉਹ ਵਾਲੀ ਕਿ ਜਾਂ ਫਿਰ ਜਿਹੜੀ ਪੈਟਰੋਲ ਨਾਲ ਚਲਦੀ ਉਹ ਵਾਲੀ। ਫਿਰ ਫ਼ਾਇਦਾ ਤੇ ਦੇਖੋ ਅ ਸਾਨੂੰ ਉਵੇਰੀ ਲੈਕੇ ਤੇ ਹੈ ਹੀ ਨਹੀ ਬਿਲਕੁਲ ਵੀ ਜਾ ਅਪਣੇ ਆਪ ਹੀ ਚੱਲ ਪਈ ਫਿਰ ਤੇ ਦੇਖੋ ਸਾਨੂੰ ਹਜੇ ਆਂਦੀ ਤੇ ਹੈ ਨੀ ਇੰਨੀ ਚਲਾਣੀ, ਸਾਡੇ ਲਈ ਤੇ ਨੁਕਸਾਨ ਹੈ ਨਾ ਫਿਰ
ਹਾਂਜੀ- ਹਾਂਜੀ, ਬਾਕੀ ਦੇਖ ਲੋ ਜੀ ਤੁਸੀ। ਬਾਕੀ ਤੁਸੀ ਚਲਾਨੀ ਏ, ਬਾਕੀ ਤੁਹਾਡੇ ਤੇ ਹੀ ਹੈ।
ਠੀਕ ਹੈ ਮੈਂ ਤੁਹਾਨੂੰ ਦੱਸ ਦਵਾਂਗੀ ਜੀ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ।